ਹੈਲੋ ਅੱਛਾ ਹਾਂਜੀ
ਹੈਲੋ ਹੈਲੋ ਹੈਲੋ
ਹੈਲੋ
ਹੈਲੋ -ਹਾਂਜੀ।
ਆਵਾਜ਼ ਆਈ ਹੁਣ ਮੇ
ਹਾਂ ਵਾਜ਼ ਆ
ਹੋਰ ਕੀ ਹਾਲ-ਚਾਲ ਠੀਕ ਓ?
ਬਸ ਜੀ ਬੋਤ ਵਧੀਆ, ਬੋ ਵਧੀਆ।
ਹੋਰ, ਬਸ ਬੋਤ ਵਧੀਆ।
ਹੋਰ ਕੀ ਕਰ ਰੇ ਸੀ? ਕੀ ਕਰ ਰਹੇ ਸੀ ਮੈਂ ਕਿਆ?
ਬਸ ਉਠੀ ਸੀ ਹਾਂ, ਪੁਦੀਨਾ ਸਾ ਤਾਂ ਕਰਕੇ ਤੇ ਬੈਠੀ ਸੀ। ਹੂੰ।
ਨਾਸ਼ਤਾ ਨੂਸ਼ਤਾ ਕਰ ਲਿਆ?
ਮੈਂ ਕਿਆ ਚਲ ਚਟਨੀ ਬਣਾਨੀ ਆ ਥੋੜ੍ਹੀ ਹਾਂ। ਪੁਦੀਨਾ ਪਿਆ ਐ ਹਾਂ। ਤੁਸੀਂ ਮੈਨੂੰ ਪੁਦੀਨਾ ਪਾਲੋ, ਅੰਬੀ ਪਾਲੋ, ਧਨੀਆ ਪਾਲੋੋ। ਟਮਾਟਰ, ਪਿਆਜ਼ ਪਾਲੋ। ਜੋ ਸਮਾਨ ਹੈਗਾ ਪਾ ਕੇ ਤੇ ਬਣਾਓ ਹਾਂ।
ਹਾਂ ਨਈ ਗਰਮੀਆਂ 'ਚ ਠੀਕ ਐ। ਗਰਮੀਆਂ 'ਚ ਬਣਦੀ।
ਚਟਨੀ ਬਣਾਣ ਲੱਗੀ ਸੀ ਮੈ ਖਿਆ ਚੱਲ ਥੋੜੀ ਚਟਨੀ ਬਣਾਣੀ ਆਂ।
ਠੀਕ ਐ ਹੋਰ ਨਾਸ਼ਤਾ ਨੂਸ਼ਤਾ ਕਰ ਲਿਆ।
ਹਾਂ ਨਾਸ਼ਤਾ ਕਰ ਲਿਆ ਹਾਂ।
ਠੀਕ ਹੈ ਹੋਰ ਅੰਕਲ ਹਾਂਜੀ।
ਅੰਕਲ ਵੀ ਠੀਕ ਏ-ਅੰਕਲ ਵੀ ਠੀਕ ਏ।
ਹਾਂਜੀ ਹੋਰ ਘਰ ਸਭ ਠੀਕ ਐ।
ਹਾਂ ਠੀਕ ਏ ਸਾਰੇ ਠੀਕ ਐ। ਤੁਹੀਂ ਸੁਣਾਓ ਸਭ ਠੀਕ ਐ।
ਸਭ ਵਧੀਆ ਬੋਤ ਵਧੀਆ। ਮੈਂ ਵੀ ਬਸ ਸਬਜ਼ੀ ਬਣਾ ਕੇ ਹੁਨੇ ਫ੍ਰੀ ਹੋਈ ਸੀ। ਮੈਂ ਕਿਆ ਚਲੋ ਤਾਡੇ ਨਾਲ ਗੱਲ ਕਰਦੀ ਆਂ। ਹਾਂ ਹੋਰ ਛੁ ਟੀਆਂ ਹੋ ਗੀਆਂ, ਆਏ ਨੀ ਦੀਦੀ।
ਨਈ ਐਰਕਾਂ ਆਏ ਨੀ।
ਕਿਉਂ ਕੀ ਓਇਆ। ਓ ਆਂਦੇ ਨੀ ਗਰਮੀਆਂ 'ਚ ਤੇ ਬੱਚਿਆਂ ਦੀ ਛੁ
ਬਸ ਓਨਾਂ ਦੇ ਘਰ ਕੋਈ ਬਸ ਪਰੇਸ਼ਾਨੀ ਆ ਗਈ ਸੀ, ਓਦੇ ਸੋਰਾ ਨੀ ਸੀ ਠੀਕ। ਫਿਰ ਆਓ ਜਾਈ ਪਤਾ ਲੈਣ ਵਾਸਤੇ ਆਂਦੇ ਸੀ ਤਾਂ ਕਰਕੇ ਫੇਰ। ਕਰਨੀ ਕਿਉਂ, ਉੱਪਰ ਨੀਚੇ ਓਨੂੰ ਕਰਨਾ ਪੈਂਦਾ ਏ ਕੋਈ ਆ ਗਿਆ। ਚਾਅ ਪਾਣੀ ਫੇਰ ਕਿਹੇ ਕੋ ਬੈਠਣਾ ਖਲੋਣਾ ਫੇਰ ਕੰਮ ਬੋਤ ਹੋ ਜਾਂਦਾ ਹੀ, ਮੰਮੀ ਕੋ ਬਾਰ ਬਾਰ ਕੋਠੇ ਨੀ ਹੀ ਚੜਿਆ ਜਾਂਦਾ। ਤਾਂ ਕਰਕੇ ਫੇਰ ਆਈ ਨੀ
ਹਾਂ ਫੇਰ ਐ ਵੀ ਏ ਨਾ ਘਰ ਵੀ ਦੇਖਣਾ।
ਹਾਂ ਘਰ ਵੀ ਦੇਖਣਾ ਫੇਰ ਸਾਰੇ ਟੱਬਰ ਰੋਟੀ ਖਾਣ ਆਂਦੇ ਆ। ਸਵੇਰੇ ਕਰਕੇ ਨਾਸ਼ਤਾ ਜਾਣਾ, ਦਪੈਰੀ ਫੇਰ ਆਣਾ ਦੁਪੈਰੀ ਬਣਾਣੀ। ਫੇਰ ਬੱਚਿਆਂ ਨੂੰ ਦੇਖਣਾ, ਛੁੱਟੀਆਂ ਪਈਆਂ ਬੱਚੇ ਵੀ ਦੇਖਣੇ। ਬੜੀ ਮੁਸ਼ਕਿਲ ਹੋ ਜਾਂਦੀ ਆ ਫੇਰ। ਹੁਣ ਪਤਾ ਬੱਚੇ ਵੀ ਲੇਟ ਉੱਠਦੇ ਆ, ਫੇਰ ਓਨਾਂ ਦਾ ਆਰਾਮ ਨਾਲ ਓਨਾਂ ਨੇ ਨਾਣਾ ਧੋਣਾ। ਨਾਸ਼ਤਾ ਬਣਾਉਣਾ ਖਾਣਾ ਤੇ ਫਿਰ ਉਹਨਾ ਦੇ ਪਿੱਛੇ ਪਿੱਛੇ ਰਵੋ।
ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਤੇ ਹੈ ਹੀ ਹੈ ਹਾਂ। ਹੋਰ ਹੁਣ ਠੀਕ ਨੇ ਉਹਨਾਂ ਦੇ ਹੁਣ ਠੀਕ ਨੇ। ਉਹਨਾਂ ਦੇ ਜਿਹੜੇ ਸਹੁਰ ਸੁਰ ਅੱਛਾ ਅੱਛਾ ਠੀਕ ਠੀਕ ਹੈ ਠੀਕ।
ਗਿਆ ਤੇ ਪਾਣੀਪਤ ਗਏ ਸੀ ਉੱਥੇ ਉਹਨਾਂ ਦਾ ਮਾਲਕ ਸੀ ਨਾਲ। ਉੱਥੇ ਸਾਰਾ ਚੈੱਕ ਕੀਤਾ ਫੇਰ ਉਹ ਕਹਿੰਦੇ ਜਿਹੜੀਆਂ ਦਵਾਈਆਂ ਖਾਣ ਡਏ ਉਹ ਠੀਕ ਏ ਉਹੀ ਦਵਾਈ ਖਾਓ।
ਅੱਛਾ ਅੱਛਾ ਠੀਕ ਹੈ ਚਲੋ ਇੱਕ ਚੈੱਕ ਕਰਵਾ ਲਿਆ ਨਾ ਇੱਕ ਵਾਰੀ। ਚਲੋ ਚੰਗਾ।
ਹਾਂ ਚੈੱਕ ਉੱਥੇ ਕਰਵਾ ਕੇ ਆਏ।
ਫੇਰ ਹੁਣ ਕੰਮ ਕੁਮ ਤੇ ਜਾ ਰਹੇ ਨੇ। ਕੰਮ ਕੁਮ ਤੇ ਜਾਂਦੇ ਨੇ ਹੁਣ ਉਹਨਾਂ ਦੇ।
। ਹਾਂ ਕੰਮ ਤੇ ਜਾਂਦੇ ਆ
ਅ ਜਲ ਜਲਦੀ ਆ ਜਾਂਦੇ ਆ
ਹਾਂ ਉਫਿਸ ਬੈਠਾਂ ਅੱ ਵਜੇ ਚਲੇ ਗਏ ਦਸ ਵਜੇ ਚੱਲ ਗਏ ਉਹਨਾਂ ਦੇ ਆ ਫੋਨ ਤੇ ਹੀ ਜਿਆਦਾ ਕੰਮ ਹੋ ਜਾਂਦੇ ਆ। ਤੇ ਉਹ ਫੇਰ ਉੱਥੇ ਜਾ ਕੇ ਵੀ ਹਾਂ ਉੱਥੇ ਵੀ ਬੈਠਣਾ ਹੁੰਦਾ ਜਾ ਕੇ ਤੇ ਕੰ ਕਰਕੇ ਫਿਰ ਉਹ ਥੋੜੇ ਜਾਂਦੇ। ਥੋੜਾ ਮਨ ਹੋਰ ਹੋ ਜਾਂਦਾ ਘਰ ਬੈਠੇ ਰਹਿਣ ਤੇ ਫਿਰ ਬੰਦਾ ਪਰੇਸ਼ਾਨ ਜਿਹਾ ਰਹਿੰਦਾ।
ਹਾਂ ਇਹ ਤੇ ਹੈ ਹੀ ਹੈ ਫਿਰ ਇਕੱਲਾ ਬੰਦਾ ਇਕੱਲਾ ਵੀ ਕੀ ਕਰਨਾ ਘਰ ਵੀ ਕੀ ਕਰਨਾ।
ਹਾਂ ਤਾਂ ਕਰਕੇ ਫਿਰ ਚਲੇ ਜਾਂਦੇ ਆ ਸਵੇਰੇ ਗਿਆਰਾਂ ਵਜੇ ਚਲੇ ਜਾਣ ਦਸ ਵਜੇ ਚੱਲ ਜਾਣ ਢਾਈ ਤਿੰਨ ਵਜੇ ਆ ਜਾਂਦੇ ਹਾਂ ਫੇਰ ਉਹਤੋਂ ਉ ਤੋਂ ਬਾਦ ਫੇਰ ਘਰੇ ਹੀ ਹੁੰਦੇ ਆ ਫੇਰ ਕਿਤੇ ਨਾ ਗਲੀ ਚ ਵੀ ਘੱਟ ਈ ਨਿਕਲਦੇ
ਅੱਛਾ, ਅੱਛਾ
ਉਹ ਬਸ ਸੈਰ ਸੂਰ ਤੇ ਸਵੇਰੇ ਸ਼ਾਮੀ ਸੈਰ ਤੇ ਨਿਕਲ ਗਏ ਜਾ ਆਪਣੇ ਕੰਮ ਤੇ ਪਰ ਬਾਹਰ ਨਹੀਂ ਕਿਤੇ ਨਹੀਂ ਜਾਂਦੇ ਆਦੇ ਜਾ ਬੱਚਿਆਂ ਨਾਲ ਲੱਗੇ ਰਹਿੰਦੇ
ਹਾਂ ਬੱਚੇ ਮਨ ਲਗਾ ਕੇ ਰੱਖ ਰੱਖਦੇ ਨੇ
ਹਾਂ ਬੱਚੇ ਛੁੱਟੀਆ ਹੁੰਦੀਆਂ ਬੱਚੇ ਘਰੇ ਹੁੰਦੇ ਲੱਗੇ ਰਹਿੰਦੇ ਬੱਚਿਆਂ ਨਾਲ ਹੀ
ਠੀਕ ਏ ਚਲੋ ਵਧੀਆ ਹੋਰ
ਬਸ ਜੀ ਵਧੀਆ ਬਸ ਕਿਹੜੀ ਘੜੀ ਹਾਂ ਮੇਰਾ ਪੁੋਤਰਾ ਠੀਕ ਏ ਕੰਮ ਕਰਦਾ ਸਕੂਲ ਦਾ ਬੋਤ ਸ਼ਰਾਰਤੀ ਏ ਹ ਬੋਤ ਜ਼ਾਦਾ ਸ਼ਰਾਰਤੀ ਏ
ਅੱਛਾ, ਅੱਛਾ ਚ ਸ਼ਰਾਰਤੀ ਬੱਚੇ ਅੱਛੇ ਲੱਗਦੇ ਨੇ ਹਨਾ
ਇੱਕ ਖਲੌਣੇ ਨਾਲ ਖੇਲ ਲਿਆ ਨਾ ਬਸ ਉਹਨੂੰ ਸੁੱਟ ਦਿੱਤਾ ਫੇਰ ਦੂਜਾ ਪਸੰਦ ਆ ਜੇਗਾ ਉਹਦੇ ਨਾਲ ਖੇਲ ਲਿਆ ਬਸ
ਹਾਂ
ਕਦੀ ਕੋਈ ਕਦੀ ਕੋਈ ਬਸ ਕੋਈ
ਹਾਂ ਨਹੀਂ ਆ ਬੱਚੇ ਐਵੇਂ ਈ ਕਰਦੇ ਨੇ ਹੋਰ ਹੁਣ ਤਾਂ ਵੱਡਾ ਹੋ ਗਿਆ ਗਿਆ ਹੁਣ ਤੇ ਸਕੂਲ ਜਾਂਦਾ ਹੋਏਗਾ
ਦੂ
ਅੱਛਾ, ਅੱਛਾ
ਹਾਂ ਓਨਾਂ ਤਾਂ ਵਾਧ ਖੇਲਦਾ ਹੀ ਆਯਾ ਐ।
ਹਾਂ ਹੁਨ ਤਾਂ ਸਕੂਲ- ਸਕਾਲ ਚ ਪਾਤਾ ਹੋਏਗਾ ਹੁਨ ਤਾਂ ਸਕੂਲ ਜਾਂਦਾ ਹੋਏਗਾ।
ਕਰਗੇ ਬੜੇ ਆਰਾਮ ਨਾਲ ਬਹਿ ਕੇ ਕੰਮ ਵੀ ਕਰ ਲੈਂਦਾ ਪਤਾ ਵੀ ਏ ਦਿਮਾਗ ਬੋਤ ਹੋਸ਼ਿਆਰ ਏ ਇਸ ਗੱਲ ਨੀ ਐ, ਹਾਂ ਤੇ ਚਲੋ। ਸੁੱਖ ਰੱਖੀ ਤੇ ਅੱਗੇ ਵੀ ਠੀਕ ਰੇ ਆ, ਹਾਂ
ਹਾਂ ਨਈ
ਸਕੂਲ ਜਾਣਾ ਬੱਚਿਆਂ ਨੇ ਹਾਲੇ।
ਹੋਰ ਏ ਹੀ ਚਾਰ ਦੀਨ ਨੇ ਬਸ, ਹਾਂ
ਅੱ ਨਾ ਬੱਚਿਆਂ ਦਾ ਸਰਦ ਗਰਮ ਹੋ ਜਾਂਦੇ ਆ ਬੜੇ। ਕੰਨੂੰ- ਕੰਨੂੰ ਨਾਲ ਈ ਗਿਆ ਸੀ। ਨਾਨਕੇ ਗਿਆ ਕੱਲਾ ਨਾਨਕੇ, ਹਾਂ। ਨਾਨਕੇ ਗਿਆ ਹੀ, ਥੋੜੇ ਦਿਨ ਪਹਿਲਾਂ ਪੂਆ ਕੋਲ ਲਾਏ ਦੋ- ਚਾਰ ਦਿਨ ਤੇ ਫੇਰ ਹੁਣ ਨਾਨਕੇ ਚੱਲ ਗੇ। ਦਸ ਬਾਰਾਂ ਦਿਨ ਓਥੇ ਲਾਏ, ਹਾਂ ਬਸ ਹੁਣ ਆ ਗਏ ਨੇ ਹੁਣ ਆਪਣਾ। ਫੇਰ ਆ ਸਕੂਲ ਦਾ ਹਾਂਜੀ- ਹਾਂਜੀ ਸਾਰੇ
ਅੱਛਾ ਠੀਕ ਏ
ਹਹ
ਚਲੋ ਬੋਤ ਵਧੀਆ, ਬਸ ਸਭ ਠੀਕ। ਕ ਐ ਮੈਂ ਵੀ ਬਸ ਕੰਮ ਕੁਮ ਕਰਨਾ ਸੀਗਾ ਹਲੇੇ ਕੱਪੜੇ ਤੋਨੇ ਨੇ। ਹਾਲੇ ਮੇਰੇ ਉੱਪਰ ਦਾ ਰਹਿੰਦਾ ਐ ਸਫ਼ਾਈ ਸਫ਼ੂਈ ਦਾ, ਮੈਂ ਕਿਆ ਚੱਲ ਪਹਿਲੇ ਆਂਟੀ ਨਾਲ ਗੱਲ ਕਰ ਲਾ ਫੇਰ ਆਰਾਮ ਨਾਲ ਕਰਦੇ ਆਂ ਕੰਮ, ਕੰਮ ਦਾ ਤੇ ਕੰਮ ਤੇ ਹੁੰਦਾ ਈ ਰਹਿੰਦੇ।
ਹਾਂ ਕੰਮ ਤਾ ਨਈ ਮੌਕਦੇ। ਕੰਮ ਨੀ ਮੁੱਕਦੇ ਹੈਗੇ ਕੰਮ ਤੇ ਜਿੰਨੇ ਮਰਜ਼ੀ ਸ਼ੁਰੂ ਕਰੀ
ਹੋਰ ਨਾਲੇ ਕਦੇ ਕੋਈ ਆ ਗਿਆ ਛੁੱਟੀਆਂ ਪਈਆਂ ਨੇ ਕਦੀ ਕੋਈ ਆ ਜਾਂਦਾ। ਕਦੀ ਕੋਈ ਆ ਜਾਂਦਾ, ਬਸ ਐਵੇਂ ਸਾਰਾ ਦਿਨ ਚੱਲਦਾ ਰਹਿੰਦਾ, ਹੋਰ ਕੀ।
ਤੇ ਸਵੇਰੇ ਠੰਡੇ-ਠੰਡੇ ਜਿਹੜਾ ਕਰਨਾ ਕਰ ਲੋ, ਬਸ। ਹੁਣ ਤੇ ਦੁਪਹਿਰ ਨੂੰ ਤੇ ਰਸੋਈ ਚ' ਵੜਿਆ ਵੀ ਨੀ ਜਾਂਦਾ।
ਉਹੀ ਤੇ ਗੱਲ ਐ। ਗਰਮੀ ਹੋ ਹੀ ਬੋਤ ਰਹੀ ਐ, ਪੁੱਛੋ ਕੁਛ ਨਾ ਬਾਰਿਸ਼ ਵੀ ਨੀ ਆ ਰਹੀ ਹੈਗੀ ਮੀਂਹ ਵੀ ਨੀ ਪੈ ਰਿਹਾ।
ਕੱਲ ਫੇਰ ਵੀ ਮੌਸਮ ਠੀਕ ਸੀ। ਅੱਜ ਤੇ ਬੋਤ ਜ਼ਾਦੀ ਗਰਮੀ ਐ। ਹੂੰ ਬਾਹਰ ਦੋ ਮਿੰਟ ਅੱਖਾਂ ਨਈ ਖੁਲ ਦੀਆਂ।
ਇਹੋ ਜਿਹੀ ਗਰਮੀ ਚ' ਬੰਦਾ ਕਿੱਥੇ ਜਾਵੇ ਘੁੰਮਣ। ਘੁੰਮਨ ਵੀ ਨੀ ਜਾ ਸਕਦਾ ਬੰਦਾ, ਹੋਰ ਕਿ ਬੰਦਾ ਸੋਚਦਾ ਕਰੇ ਹੀ ਰਵੋ ਆਪਣਾ ਘਰ
ਘਰੇ ਰਵਨ ਕਿਓ ਆਪਣਾ ਘਰ ਐ ਨਾ ਉ ਬਾਹਰ ਕਿਤੇ ਵੀ ਚਲ ਜਾਓ ਨਾ ਉੱਥੇ ਸਕੂਨ ਨੀ ਮਿਲਦਾ। ਜੋ ਆਪਣੇ ਘਰ ਆਰਾਮ ਨਾਲ ਬੰਦਾ। ਆਰਾਮ ਨਾਲ ਆਪਣੇ ਘਰ। ਹੁੰਦਾ ਜਿਸ ਤਰਾਂ ਮਰਜ਼ੀ ਆਪਣਾ ਪਾਓ-ਖਾਓ ਜਿੱਦਾ ਮਰਜੀ ਬਗਾਨੇ ਥਾਂ ਤੇ ਫੇਰ ਉਹ ਬੜਾ ਫ਼ਰਕ ਪੈ ਜਾਂਦਾ।
ਹਾਂ ਫੇਰ ਕਿਤੇ ਕੋਈ ਚੀਜ਼ ਮਿਲੇ ਕਿਤੇ ਤੇ ਨਾ ਮਿਲੇ ਤਾਂ ਦਿੱਕਤ ਹੋ ਜਾਂਦੀ ਬੱਚੇ ਦੇ ਨਾਲ ਤੇ।
ਹਾਂ ਇਹ ਤਾਂ ਹੈ ਹੀ ਆ ਹੂੰ। ਆਪਣੇ ਤੇ ਜਿਸ ਤਰ੍ਹਾਂ ਮਰਜੀ ਕਰੋ ਬਸ ਜੀ ਵਧੀਆ ਹ।
ਹੋਰ ਉੱਪਰ ਥੱਲੇ ਤੁਹਾਡੇ ਠੀਕ ਨੇ ਤੁਹਾਡੀ
ਹਾਂ। ਉੱਪਰ ਵੀ ਠੀਕ ਏ, ਨੀਚੇ ਵੀ ਠੀਕ ਏ, ਸਭ ਠੀਕ। ਓਨਾਂ ਦੀ ਵੀ ਗੁੜੀਆ ਜਾਂਦੀ ਆ ਟਿਊਸ਼ਨ ਤੇ ਹਾਂ, ਟਿਊਸ਼ਨ ਤੇ ਜਾਂਦੀ ਏ। ਹਾਂ, ਠੀਕ ਏ ਉਹ ਵੀ ਜਾਂਦੀ ਏ।
ਅੱਛਾ-ਅੱਛਾ ਗੁੜੀਆ ਠੀਕ ਏ ਮੈਂ ਕਿਹਾ ਓ
ਹਾਂ। ਹਾਂਜੀ-ਹਾਂਜੀ ਓ ਵੀ ਟਿਊਸ਼ਨ ਤੇ ਜਾਂਦੀ ਏ, ਹਾਂ। ਛੱਡਣ ਜਾਂਦੇ, ਲੈਣ ਜਾਂਦੇ।
ਹੁਣ ਓ ਵੀ ਵੱਡੀ ਹੋ ਗਈ, ਪੇਲੇ ਛੋਟੇ ਹੁੰਦੇ ਦੇਖਿਆ ਸੀ।
ਹਾਂ। ਵੱਡੀ ਦੋਨੋ ਵੱਡੀਆਂ ਹੋ ਗਈਆਂ ਵਾ।
ਅੱਛਾ, ਹਾਂ। ਚਲੋ ਹਮ।
ਸਗੋ ਕੁੜੀਆਂ ਜਲਦੀ ਵੱਡੀਆਂ ਹੁੰਦੀਆਂ।
ਹਾਂ ਮੁ ਨਾਲੇ ਕੁੜੀਆਂ ਸਿਆਣੀਆਂ ਵੀ ਹੁੰਦੀਆਂ ਨੇ ਮੁੰਡੇ ਦਾ ਤੰਗ ਕਰਦੇ ਨੇ ਬੜਾ ਹਹ
ਓ, ਤੇ, ਹੈ, ਈ, ਸ਼ਰਾਰਤੀ ਹੁੰਦੇ ਆ, ਹਾ
ਕੇ ਮੁੰਡੇ ਸੁਣਦੇ ਹੈਨੀ, ਕੁੜੀਆਂ ਥੋੜੀਆਂ ਵੱਡੀਆਂ ਹੋ ਜਾਣ ਕੰਮ ਵੀ ਕਰਾ ਦਿੰਦੀਆਂ ਨੇ ਘਾਰ ਦਾ।
ਆਹ ਓਨਾਂ ਨੂੰ ਸਗੋਂ ਅਸੀ ਆਪ ਈ ਡਾਹੀ ਦਾ ਵਾ ਕੰਮ ਕਰਨ ਵਾਸਤੇ, ਹਾਂ, ਤਾਂ ਓ, ਬ ਬਬਲੂ ਆ, ਓਦੀ ਗੁੜੀਆ ਨਾ ਉਹ ਕ ਕੰਮ ਡਾਂਦੀ ਆ ਓਨੂੰ ਵੀ ਚੱਲ ਚਾਹ ਬਣਾ ਪਰੌਠੀ ਬਣਾ ਉਹ ਸਗੋਂ ਦੁਗਣਾ ਖਲਾਰਾ ਪਾ ਦਿੰਦੀ ਹਹ ਦੁਗਣਾ ਖਲਾਰਾ ਪਾ ਦਿੰਦੀ।
ਅੱਛਾ, ਬਸ ਏਹੀ ਹੁੰਦਾ ਕਈ-ਕਈ
ਮੈਂ ਕੇਹਾ ਚੱਲ ਥੋੜਾ-ਥੋੜਾ ਕੰਮ ਕਰਾ ਦੋ, ਮੈ ਤਾਨੂੰ ਪੈਕ ਕਰ ਦਿਨੀ ਆ।
ਹਾਂ-ਹਾਂ। ਅੱਛਾ-ਅੱਛਾ, ਹਾਂ।
ਹਾਂਜੀ। ਐਮਰਜੈਂਸੀ ਦੇ ਟਾਈਮ ਤੇ ਫੇਰ
ਦੇਖਾ ਜਾਏਗਾ।
ਹਾਂ, ਨਈ ਬੱਚਾ ਆਪਣਾ ਤਾ ਕਾਰ ਹੀ ਸਕਦਾ ਹੈ। ਹਾਂ। ਆਪਣਾ ਤਾਂ ਬੱਚਾ ਕਰ ਈ ਸਕਦਾ। ਹਾਂ ਸਹੀ ਗੱਲ ਆ, ਚਲੋ ਕੋਈ ਨੀ।
ਕਰ ਤੀ, ਆ ਪੂਰੀ ਇੱਛਾ।
ਨਾਲੇ ਹੈਲਪ ਹੋ ਜਾਂਦੀ ਐ ਨਾਲ ਬੱਚੇ ਦਾ ਹੋਰ ਕੀ ਬੱਚੇ ਨੂੰ ਵੀ ਆ ਜਾਂਦਾ ਕੰਮ ਕਾਰ ਘਰ ਦਾ।
ਹਾਂਜੀ- ਹਾਂਜੀ।
ਚਲੋ ਕੋਈ ਨੀ ਮ ਆਣਾ ਤੁਸੀਂ ਘਰ ਆਣਾ, ਚੱਕਰ ਲਗਾਣਾ, ਠੀਕ ਆਏਆ, ਜੇ ਹਾਂ ਠੀਕ ਐ। ਠੀਕ ਆ ਆਂਟੀ ਜੀ ਧਿਆਨ ਰੱਖਣਾ ਆਪਣਾ ਓਕੇ।
ਹਾਂਜੀ -ਹਾਂਜੀ ਠੀਕ ਏ ਜੀ, ਆਪ ਨੇ ਵੀ ਆਪਣਾ ਧਿਆਨ ਰੱਖਣਾ ਠੀਕ ਏ, ਹਾਂ। ਠੀਕ- ਠੀਕ ਓਕੇ।